ਹੈਲੋ
ਹੈਲੋ
ਹਾਂਜੀ
ਹੈਲੋ
ਹੈਲੋ ਹਾਂਜੀ
ਹੈਲੋ
ਹੈਲੋ
ਹੈਲੋ।
ਹੈਲੋ।
ਹੈਲੋ ਹਾਂਜੀ ਠੀਕ ਹੋ।
ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕਹਿੰਦੇ ਕਿਤੇ ਕੀ ਕਰਦੇ ਕੀ ਕਰਦੇ।
ਬਸ ਹੁਣ ਲੱਗੇ ਸੀਗੇ ਤੁਸੀਂ ਦੱਸੋ ਕੀ ਗੱਲ
ਮੈਂ ਵੀ ਬਸ ਕੰਮ ਕਰਦੀ ਸੀ ਆਪਣਾ ਕੋਈ ਹੋ ਘਰ ਦੇ ਠੀਕ ਆ ਸਾਰੇ
ਕਹਿੰਦੇ ਪੀ ਸੀ ਮੇਰੀ
ਨਹੀਂ-ਨਹੀਂ ਆਵਾਜ਼ ਨਹੀਂ ਆਉਂਦੀ ਸੀ
ਨਹੀਂ
ਹਾਂਜੀ-ਹਾਂਜੀ ਹੁਣ ਠੀਕ ਹੈ
ਠੀਕ ਹੈ
ਹੋਰ ਤੁਸੀਂ ਹਾਂਜੀ-ਹਾਂਜੀ ਕਾਹਾਲੀ
ਤੁਸੀਂ ਕਿੱਥੇ ਬਾਹਰ ਆਏ ਕਿ ਕਮਰੇ ਚ ਆਪਣੇ
ਨਹੀਂ-ਨਹੀਂ ਕਮਰੇ ਚੇ ਹੀ ਆ ਆਪਣੇ
ਓਕੇ ਬੱਚੇ ਹੋ ਗਏ
ਹਾਂਜੀ ਪੱਚੀ ਸੌ ਵੀ ਛੋਟੀ ਸੋ ਦੀ ਵੀ ਇੱਕ ਵੱਡੀ ਸੋ ਵੀ
ਅੱਛਾ ਉਹ ਗਈ ਸੀ ਸਕੂਲ
ਹਾਂਜੀ-ਹਾਂਜੀ ਹੋਰ ਮੰਮੀ ਡੈਡੀ ਤੁਹਾਡੇ ਸੋ ਗਏ
ਹੋਰ ਸੋ ਗ ਸੋ ਗ ਮੰਮਾ ਬਸ ਸੋਣ ਲੱਗੇ ਸੀਗੇ ਉਹ ਥੋੜੇ ਜ ਪੰਮਾ ਦੇ ਪੇਤ ਨੀ ਨਕਲੀ ਹੋਈ ਸੀ ਨਾ ਅ ਲੱਤ ਤੇ ਭਾਵੇਂ ਉਹ ਬੋਰਡਰ ਪਾ ਕੇ ਆਈ ਸੀਗੀ
ਅੱਛਾ-ਅੱਛਾ
ਹਾਂਜੀ ਗਰਮੀ ਕਰਕੇ ਬਹੁਤ ਨਾ ਲੱਤ ਖ਼ਰਾਬ ਹੋ ਗਈ ਮੰਮਾ ਦੀ
ਅੱਛਾ
ਉਹ ਪਾੋਊਡਰ ਦਾ
ਨਹੀਂ ਵੈਸੇ ਤਾਂ ਠੀਕ ਆ ਓਦਾਂ ਉਹ ਪਹਿਲੇ ਵੀ ਸਾੜ ਨੀ ਪਿਆ ਹੋਇਆ ਵੈਸੇ ਉਹਦਾ ਦਾਗ ਪਿਆ ਹੋਇਆ ਫਿਰ ਖ਼ਾਰਿਸ਼ ਕਰਦੇ ਨਾ ਨਿਸ਼ਾਨ ਬਣ ਗਿਆ ਉਹ
ਅੱਛਾ-ਅੱਛਾ
ਪਾਊਡਰ ਪਾ- ਪਾ ਕੇ ਸਹੀ ਕਰਦੀ ਪਈ ਹੁਣ।
ਓਕੇ ਹੋਰ ਘਰ ਦੇ ਠੀਕ ਆ ਸਾਰੇ?
ਹੋਰ ਸਾਰੇ ਵਧੀਆ! ਤੁਸੀਂ ਦੱਸੋ?
ਮੈਂ ਵੀ ਵਧੀਆ ਹੋਰ ਛੋਟੀ ਸਿਸਟਰ
ਉਹ ਵੀ ਠੀਕ ਏ
ਜੀ ਤੂੰ ਠੀਕ ਆ ਵਧੀਆ।
ਓਕੇ
ਹੋਰ ਕੀ ਕਰਦੇ ਸੀ?
ਬਸ ਰੋਟੀ- ਰੂਟੀ ਖਾ ਕੇ ਵਿਹਲੇ ਹੋਏ ਸੀਗੇ।
ਅੱਛਾ, ਹੋਰ ਛੁੱਟੀ ਨਹੀਂ ਹੋਈ ਕੋਈ ਕੰਮ ਤੇ ਤੁਹਾਨੂੰ?
ਹਾਂਜੀ?
ਛੁੱਟੀ ਨਹੀਂ ਹੋਈ ਕੋਈ ਕੰਮ ਤੇ?
ਛੁੱਟੀ ਤਾਂ ਨਹੀਂ ਹੋਈ ਹਾਲੇ, ਛੁੱਟੀ ਹੁੰਦੀ ਨੀ ਉੱਥੇ ਆਪ ਹੀ ਕਰਨੀ ਪੈਂਦੀ ਐ ਜੇ ਕਰੋ ਤਾਂ,
ਅੱਛਾ।
ਸੋਮਵਾਰ ਦੀ ਕੀਤੀ ਸੀਗੀ ਫਿਰ ਉੱਧਰ ਚਾਚੀ ਕਾਰ ਗਏ ਹੋਏ ਸੀ ਮੈਂ ਮੇਰੇ ਉੱਪਰ ਵਾਲੇ ਦੀਦੀ ਆਏ ਹੋਏ ਨਾ, ਉਹਨਾਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ, ਉਹ ਹੈ ਉਹਨਾਂ ਮੰਮਾ, ਮੈਂ ਨਾਲ ਦੀਦੀ ਗਏ ਸੀ।
ਹੁੰ।
ਉਹਨਾਂ ਦੇ ਗੈਸਟ ਆਏ ਹੋਏ ਸੀ, ਫਿਰ ਉਹ ਗੱਲਾਂ ਗੁੱਲਾਂ ਕਰਨ ਲੱਗ ਗੇ ਫੇਰ ਛੁੱਟੀ ਕੀਤੀ ਸੀ ਤਾਂ
ਓਕੇ। ਚਲੋ ਵਧੀਆ
ਹਾਂਜੀ।
ਰਹਿਣਾ ਉਹਨਾਂ ਨੇ ਕਿ ਚੱਲ ਜਾਣਾ?
ਉਹ ਤਾਂ ਚਲੇ ਗਏ ਉਹ ਤਾਂ ਮੰਗਲਵਾਰ ਅੱਜ ਹੀ ਗਏ ਹੁਣੇ ਮੇਰੇ ਖਿਆਲ, ਹੁੰ। ਤਾਂ ਨੀ ਕੱਲ, ਕੱਲ ਚੱਲ ਗਏ ਸੀ?
ਉਹ ਕਹਿੰਦੇ ਰਹਿਣਾ ਸੀਗਾ ਉੰਨਾ ਦੀ ਛੋਟੀ ਸਿਸਟਰ ਨੇ ਆਣਾ ਸੀ।
ਰਹਿ ਲਿਆ ਉਹਨਾਂ ਨੇ ਇੱਕ ਤਰੀਕ ਦੇ ਕਹਿੰਦੇ ਆਏ ਹੋਏ ਆਪਾਂ, ਉਹ ਇਲੈਕਸ਼ਨਾਂ ਕਰਕੇ ਆਏ ਸੀਗੇ। ਤੇ ਦਸ ਪੰਦਰਾਂ ਦਿਨ ਲਾਈ ਗਏ।
ਠੀਕ ਏ।
ਹੁੰ। ਇਲੈਕਸ਼ਨਾਂ ਕਰਕੇ ਸੀਗੇ ੳਹ, ਫੇਰ ਉਸਤੋਂ ਬਾਅਦ ਚੱਲ ਜਾਣਾ ਸੀ ਉਹਨਾਂ ਨੇ। ਭੂਆ ਉਹ ਭੂਆ ਆਏ ਹੋਏ ਸੀ ਵੱਡੇ ਚੰਡਿਆਲੇ ਵਾਲੇ, ਤੇ ਬਟਾਲੇ ਵਾਲੀ ਸਾਰੀ ਫੈਮਿਲੀ ਆਈ ਹੋਈ ਸੀ।
ਹੁੰ।
ਉਹ ਵੀ ਫੇਰ
ਪ੍ਰੋਗਰਾਮ ਵੀ ਕਰਨਾ ਇਹਨਾਂ ਨੇ?
ਪ੍ਰੋਗਰਾਮ ਹਾਲੇ ਦੱਸਿਆ ਨੀ, ਮੈਨੂੰ ਨੀ ਲੱਗਦਾ ਪਤਾ ਨੀ ਕਰਨਾ ਕਿ ਨੀ
ਆਏ ਸੀ ਕਾਰ ਕੇ ਨਹੀਂ?
ਕਾਰ ਨਹੀਂ ਆਏ ਉਦੋਂ ਹੀ ਆਏ ਸੀਗੇ ਕਾਰ ਨੀ ਆਏ ਹਜੇ ਤੱਕ ਉਦੋਂ ਹੀ ਜਦੋਂ ਓ ਢੋਲ-ਢੂਲ ਵੱਜੇ ਸੀ, ਬਸ ਉਦੋਂ ਹੀ ਕਾਰ ਦੇ ਬਾਹਰੋਂ ਲੰਘੇ ਸੀ।
ਅੱਛਾ।
ਚਾਚਾ ਆਇਆ ਸੀਗਾ ਉਸਤੋਂ ਬਾਅਦ ਚਾਚੀ ਹੱਜੇ ਤਾਂ ਆਈ ਨਹੀਂ। ਉਹ ਥੋੜਾ ਬਿਜੀ-ਬੁਜੀ ਸੀ ਗੇ, ਜਾਣਾ-ਜੂਨਾਂ ਹੁੰਦਾ ਨਾ ਫੇਰ ਦਫ਼ਤਰਾਂ-ਦੁਫਤਰਾਂ ਚ। ਉਧਨ ਜਦੋਂ ਆਪਾਂ ਗਏ ਫੇਰ ਸੇਤੀ ਫਿਰ ਲੈਣ ਗਏ ਸੀ ਸਵੇਰੇ ਬਾਰਾਂ ਵਜੇ ਆਪਾਂ ਜਦੋਂ ਗਏ ਉੱਧਰ।
ਅੱਛਾ।
ਫੇਰ ਆ ਗਏ ਸੀਗੇ ਦੋ, ਦੋ ਤਿੰਨ ਵਜੇ ਆ ਗਏ ਸੀ ਵਾਪਸ। ਫੇਰ ਸਾਢੇ ਪੰਜ ਵਜੇ ਮੀਟਿੰਗ ਸੀਗੀ ਫੇਰ ਗਏ।
ਓਕੇ।
ਜਿਹੜਾ ਉਹ ਕੈਂਡਲ ਮਾਰਚ ਨਹੀਂ ਕੱਢਦੇ, ਕੀ ਪਤਾ ਨੀ ਕੀ ਕਹਿੰਦੇ ਉਹਨੂੰ।
ਅੱਛਾ।
ਉਹ ਕੱਢਿਆ, ਫੇਰ ਸੱਤ ਵਜੇ ਕਾਰ ਆਏ ਹੁਣ।
ਚੱਲ ਵਧੀਆ।
ਹੂ, ਵਧੀਆ ਹੋਰ। ਤੁਹਾਡੇ ਕਾਰਦਿਆਂ ਨੂੰ ਪਤਾ ਲੱਗ ਗਿਆ ਕਿ ਜਿੱਤ ਗਏ ਸੀ।
ਹਾਂਜੀ-ਹਾਂਜੀ।
ਅੱਛਾ ਅੱਛਾ ਆਉਗੇ ਜੀਜੂ ਮਿਲਣ।
ਦੇਖਦੇ ਹਾਂ ਜੇ ਅਜੇ ਤਾਂ ਨੀ ਕੋਈ ਸਲਾਹ ਹੈਗੀ।
ਠੀਕ ਐ।
ਹੋਰ ਤੁਸੀਂ ਦੱਸੋ?
ਠੀਕ ਆ, ਅੱਜ ਕੀ ਬਣਾਇਆ ਸੀ?
ਅਸੀਂ ਤਾਂ ਅੱਜ ਬਣਾਈ ਸੀ ਦਾਲ।
ਅੱਛਾ। ਕਿਹੜੀ ਵਾਲੀ ਦਾਲ?
ਅੱਸੀ ਬਣਾਈ ਸੀਗੀ ਮੂੰਗੀ ਸਾਬਤ।
ਅੱਛਾ -ਅੱਛਾ ਮੂੰਗੀ ਸਾ ਮੇਰਾ ਪਤਾ ਨਹੀਂ ਦਾਲਾਂ ਖਾਣ ਦਾ ਮਨ ਹੀ ਨਹੀਂ ਕਰਦਾ। ਮੈਨੂੰ ਏਦਾਂ ਲੱਗਦਾ ਕਿ ਮੈਂ ਰੋਟੀ ਨਾ ਖਾਵਾਂ ਜਦੋਂ ਦਾਲ ਬਣੀ ਹੋਵੇ।
ਹਾਂ ਇਹ ਰੋਜ਼- ਰੋਜ਼ ਬਣਾਓ ਤਾਂ ਫੇਰ ਤਾਂ ਭੈੜੀ ਲੱਗਦੀ ਏ।
ਕੱਲ ਵਾਈਟ -ਚਨੇ, ਚੌਲ ਬਣਾਏ ਸੀ, ਫੇਰ ਉਹ ਸਹੀ ਸੀਗੇ।
ਰੋਜ਼- ਰੋਜ਼ ਨੀ ਦਾਲਾਂ ਚੰਗੀਆਂ ਲੱਗਦੀਆਂ।
ਨਹੀਂ।
ਕੱਦੂ ਦੀ ਦਾਲ ਬਣਾਓ ਫੇਰ ਠੀਕ ਆ।
ਓਹੀ ਨਾ।
ਅੱਲ ਬਣਾਈ ਸੀ ਅੱਜ ਫੇਰ ਬਣਾਈ, ਦਾਲ ਤੋਂ ਇਲਾਵਾ ਕੋਈ ਸਬ ਸਬਜ਼ੀ ਨਹੀਂ ਲੱਭਦੀ।
ਉਹ ਤਾਂ ਹੈ ਦਾਲ ਹੀ ਖਾਣੀ ਪੈਣੀ, ਇੱਕ ਹੀ ਰੋਟੀ ਖਾਧੀ ਫਿਰ ਮੈਂ।
ਦੁਪਹਿਰੇ ਪਨੀਰ ਬਣਾਇਆ ਸੀਗਾ।
ਹਾਂ ਪਨੀਰ ਵੀ ਸੀ।
ਹੂ
ਪਨੀਰ ਚ ਨਾ ਪਿਆਜ ਬਹੁਤ ਪਾ ਦਿੰਦੀ ਆ ਮੰਮਾ, ਪਿਆਜ ਮੈਂ ਖਾਂਦੀ ਨੀ।
ਅੱਛਾ। ਪਿਆਜ ਨਾਲ ਤਾਂ ਸਵਾਦ ਆਉਂਦਾ।
ਇਕੱਲਾ ਟਮਾਟਰ ਵਾਲਾ ਬਣਾਓ, ਨਹੀਂ। ਫੇਰ ਮੈਨੂੰ ਏਦਾਂ ਹੁੰਦਾ ਮੈਂ ਖਾਵਾਂ ਕੀ, ਸਾਰੇ ਤਾ ਪਿਆਜ ਕੱਢ ਦੇਣੇ। ਕੱਢਣ ਚ ਅੱਧਾ ਟਾਈਮ ਦਾ ਉਥੇ ਲੱਗ ਜਾਂਦਾ।
ਹੁਣ ਸਾਰੀਆਂ ਸਬਜ਼ੀਆਂ ਚ ਪਿਆਜ ਪੈਂਦੇ ਤੁਸੀਂ ਖਾਂਦੇ ਨੀ।
ਨਹੀਂ ਮੈਂ ਨੀ ਖਾਂਦੀ। ਮੈਨੂੰ ਉੱਥੇ ਵੀ ਸਾਰੇ ਕਹਿੰਦੇ ਰਹਿੰਦੇ ਹੀ ਸ਼ੋਰੂਮ, ਕਿ ਤੂੰ ਪਿਆਜ ਕਿਉ ਨੀ ਖਾਂਦੀ ਜੈਨੀ ਹੋ ਤੁਸੀਂ?
ਇੱਕ ਅੰਕਲ ਆ ਨਾ ਉਹ ਵੀ ਬਿਨਾਂ ਪਿਆਜ ਤੋਂ ਘਰੋਂ ਰੋਟੀ ਲੈ ਕੇ ਆਂਦੇ ਆ, ਉਹਨਾਂ ਦੇ ਘਰ ਪਿਆਜ ਯੂਜ ਨਹੀਂ ਹੁੰਦੇ ਮੈਂ ਕਿਹਾ ਅੰਕਲ ਮੈਨੂੰ ਆਪਣੇ ਘਰ ਬੁਲਾ ਲੋ, ਅੰਕਲ ਕਹਿੰਦੇ ਆਜਾ।
ਅੱਛਾ।
ਅੱਜ ਕੜੀ ਲਿਆਏ ਸੀ, ਉਹ ਉਹਨਾਂ ਦੇ ਬਿਨਾਂ ਪਿਆਜਾਂ ਤੋਂ ਬੜੀ ਸਵਾਦ ਸੀ।
ਹੂ। ਚਲੋ ਵਧੀਆ।
ਤੁਸੀਂ ਨੀਚੇ ਸੁੱਤੇ ਕਿ ਉੱਪਰ?
ਨਹੀਂ ਅਸੀਂ ਨੀਚੇ ਹੀ ਸੌਦੇ, ਫਿਰ ਏ ਸੀ ਲੱਗਿਆ ਨਾ ਬਾਹਰ ਫੇਰ ਚਲਾ ਲਈਦਾ।
ਅਛਾ- ਅਛਾ- ਜੀਜੂ ਵੀ ਨਹੀ ਚਾਹੀ ਤਾਂ ਉਪਰ ਵਾਲਾ ਏ ਸੀ ਤੁਹਾਡਾ ਚੱਲਦਾ ਨੀ
ਨਹੀ ਉਹ ਖਰਾਬ ਹੋਇਆ ਪਿਆ
ਅਛਾ-
ਉਹ ਗੈਸ ਬੀ ਹੋਈ ਆ ਗੈਸ ਚਲਾ ਫਿਲ ਕਰਾ ਕਿਹਾ ਦਾ ਉਹ ਆਇਆ ਹੀ ਨਹੀ ਉਹ ਤਾਂ ਸੀਜਨ ਚੱਲਦਾ ਪਿਆ ਨਾ
ਅਛਾ- ਅਛਾ-
ਹ ਸੋ ਗੲ ਏ ਸਾਰੇ।
ਹੋਰ ਸੂਈ ਲੱਗ ਗਈ।
ਅਹੋ ਪਾਪਾ ਵੀ ਸੋ ਗਏ ਸੀ ਉਹ ਘੁੰਮਦੀ ਪਈ ਸੀਗੀ ਛੋਟੀ ਸਾਡੀ ਹੈਗੀ ਨਾ ਕੁੜੀ। ਉਹ ਘੁੰਮਦੇ ਪਈ ਸੀ ਇਧਰ- ਉਧਰ ਚੱਲ ਗਈ ਹੁਣ ਕਮਰੇ 'ਚ
ਠੀਕ ਹੈ।
ਹੋਰ- ਹੋਰ ਠੀਕ ਹੈ। ਥਕਦੀ ਨ ਮੰਮਾ ਨਾਲ ਗਈ। ਇਲੈਕਸ਼ਨਾਂ ਤੇ ਉਹ ਜ ਗਲੀਆਂ- ਗਲੀਆਂ 'ਚ ਘੁੰਮਦੇ ਨੀ। ਤੇ ਮੰਮਾ ਇਹਨੂੰ ਨਾਲ ਲੈ ਕੇ ਉਹ ਨਾ ਘਰ ਕੋਈ ਸੀਗਾ ਨੀ ਫੇਰ ਮੰਮਾ ਨੂੰ ਜਾਣਾ ਹੀ ਪੈਣਾ ਸੀਗਾ। ਇਹ ਭਰਾਵਾ ਥੱਕੀ ਨੀ, ਮੈਂ ਕਿਹਾ, ਮੰਮੀ ਥੱਕੀ ਨੀ ਇਹਨੂੰ ਇੰਨੀ ਦੂਰ- ਦੂਰ ਗਲੀਆਂ ਚ' ਘੁੰਮਾਇਆ। ਮੰਮੀ ਕਹਿੰਦੀ ਨਹੀਂ।
ਉਹ ਨਹੀ ਥੱਕਦੀ, ਥੱਕਦੀ ਨੀ ਉਹ। ਓਦਣ ਵੀ ਅਸੀਂ ਬਾਜ਼ਾਰ ਗਏ, ਬਾਜ਼ਾਰ ਜਾਂਦੀ ਨੀ।
ਆਹੋ, ਉਹ ਥੱਕਦੀ ਨੀ ਆ।
ਹੂ
ਮਸੇ ਤਾ ਮੌਕਾ ਮਿਲਦਾ ਘੁੰਮਣ ਨਾਲ
ਹੋ ਸ਼ੋਪਿੰਗ ਨਹੀ ਕੀਤੀ ਤੁਸੀ ਕੋਈ।
ਸ਼ੋਪਿੰਗ ਮੰਮਾ ਲਈ ਲਿਆਈ ਸੀਗੀ ਮੈ ਸੂਟ ਅਸੀ ਨਾ ਉਧਰ ਜਦੋਂ ਗਏ ਸੀਗੇ ਨਾ। ਅਖੀ ਦੇ ਘਰ।
ਹ
ਤੇ ਉਹ ਜਿਹੜੇ ਦੀਦੀ ਆ ਨਾ ਉਹਨਾਂ ਦੇ ਆਏ ਹੋਏ ਮਾਸੀ ਦੀ ਕੁੜੀ ਉਹਨਾਂ ਦੀ। ਤੇ ਉਹ ਕਹਿਦੇ ਸੀ ਮੈ ਬਾਜ਼ਾਰ ਜਾਣਾ ਵਾ ਮੈ ਆਪਣੇ ਮੁੰਡੇ ਲਈ ਨਾ ਪਟਕੇ ਲੈਣੇ ਆ ਤੇ ਮੈਨੂੰ ਸ਼ੋਪ ਨੀ ਪਤਾ ਹੈਗੀ। ਫਿਰ ਮੰਮਾ ਕਹਿੰਦੇ ਚੱਲ ਤੂੰ ਤੇ ਪਲਵੀ ਚੱਲ ਜਾਓ। ਤੇ ਨਾਲੇ ਬਾਜ਼ਾਰ ਦਿਖਾ ਲਿਆਓ ਦੀਦੀ ਨੂੰ। ਉਹਨਾਂ ਨੂੰ ਐਕਟਿਵ ਆਉਂਦੀ ਸੀਗੀ। ਉਹਨਾਂ ਨੇ ਐਕਟਿਵਾ ਚਾਚੇ ਦੀ ਲੈ ਲਈ। ਫਿਰ ਅਸੀਂ ਬਾਜ਼ਾਰ ਗਏ ਸੀ।
ਹੂੰ- ਹੂੰ -ਹੂੰ।
ਫੇਰ ਉਥੇ ਸ਼ਾਦੀ ਲਾਲ ਹੈਗਾ ਨਾ। ਹਾਂਜੀ। ਬੱਚੇ ਹੈਗੇ। ਕੁੜੀ- ਮੁੰਡਾ ਉਹਨਾਂ ਦਾ ਮਾਸੀ- ਮਾਸੀ ਹ ਨਾ ਮਾਸੀ ਦੀ ਕੁੜੀ ਦੀ ਕੁੜੀ ਦੇ ਬੱਚੇ ਸੀ ਨੇ।
ਅੱਛਾ- ਅੱਛਾ।
ਫਿਰ ਉਹਨਾਂ ਨੇ ਇਕ ਸ਼ਾਦੀ ਲਾਲ ਵੱਲ ਹੈਗਾ ਨਾ। ਇਥੇ ਸਾਡੇ ਉਹਨਾਂ ਦੇ ਸੇਰ ਲੱਗੀ ਹੋਈ ਸੀਗੀ। ਤੇ ਅਸੀ ਉਥੇ ਲੈ ਗ ਉਹਨਾਂ ਨੂੰ। ਨਹੀ- ਨਹੀ ਸ਼ਿਰਾਜ ਹੋਟਲ ਆ ਉਹ ਦੇ ਸਾਹਮਣੇ ਆ। ਅੱਗੇ ਜਾ ਕੇ
ਅੱਛਾ- ਅੱਛਾ। ਉਧਰ ਵੂਮੈਨੈਕ ਕੈਲਕਸ਼ਨ ਵੱਲ।
ਹਾਂਜੀ। ਹਾਂ, ਹਾਂਜੀ। ਫਿਰ ਉਧਰ ਸੇਰ ਲੱਗੀ ਹੋਈ ਸੀ ਫਿਰ ਉਥੋਂ ਮੈਨੂੰ ਇੱਕ ਮੰਮੀ ਲਈ ਸੂਟ ਪਸੰਦ ਆ ਗਿਆ। ਫਿਰ ਮੈਂ ਮੰਮੀ ਲਈ ਸੂਟ ਲੈ ਲਿਆ।
ਕਿਨੇ- ਕਿਨੇ ਦੀ ਸੀ ਫਿਰ-
ਉਹ ਸ਼ੁਰੂ ਸੀਗੀ ਮਤਲਬ ਸਾਢੇ ਤਿੰਨ ਸੌ ਤੋਂ ਸਟਾਰਟ ਸੀਗੇ। ਸੂਟ- ਸਾਢੇ ਤਿੰਨ ਸੌ, ਸਾਢੇ ਚਾਰ ਸੌ, ਚਾਰ ਸੌ ਪੰਜ ਸੌ ਇੱਦਾਂ ਫਿਰ
ਹਮ।
ਸਾਢੇ ਤਿੰਨ ਸੌ ਵਾਲਾ ਪਰ ਕੱਪੜਾ ਇੰਨਾ ਖਰਾ ਨੀ ਸੀਗਾ। ਮੈਂ ਸਾਢੇ ਚਾਰ ਸੌ ਵਾਲਾ ਲਿਆ ਮੰਮੀ ਲੀ ਸੂਟ ਵਦੀਆ ਸੀ। ਉ ਵੀ
ਅੱਛਾ-ਅੱਛਾ।
ਬਾਕੀ ਮੈਂਗੇ ਸੀਗੇ।
ਹੂੰ ਸਟੀਚ ਕਰਨਾ ਦੇ ਤਾਂ ਤੁਸੀਂ?
ਮੰਮੀ ਦੇ ਤਾਂ ਤਿੰਨ-ਤਿੰਨ ਸੂਟ ਪਏ ਹੋ ਸਟਿੱਚ ਕਰਨ ਵਾਲਾ ਇੱਕ ਵੀ ਨੀ ਦਿੱਤਾ। ਏਕ ਜੇੜਾ ਤੁਸੀਂ ਦੇ ਕੇ ਗੇਸੀ ਪਿੰਕ ਵਾਲਾ ਉ ਵੀ ਨੀ ਦਿੱਤਾ। ਤਾਜੇ। ਇੱਕ ਮੈਂ ਕੱਲ ਲਿਆਈ।
ਅੱਛਾ ਹੂੰ
ਆਪ ਈ ਦੇ ਕੇ ਆਉਗੇ ਹੁਣ ਇੱਕ ਪੈਲੇ ਦਿੱਤਾ ਹੋਇਆ ਨਾ ਉ ਪੈਲਾਂ ਬਣ ਜੂਗਾ ਫੇਰ ਉ ਲੈ ਕੇ ਆਊਗੇ ਫੇਰ ਠੀਕ ਆ ਠੀਕ
ਹ
ਚਲੋ ਠੀਕ ਆ ਫੇਰ ਮੈਂ ਕਰੂੰਗੀ ਤਾਨੂੰ
ਠੀਕ ਏ ਓਕੇ ਬਾਏ।
ਕੇ